ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਜੀ?
ਹਾਂਜੀ ਠੀਕ ਠੀਕ ਠਾਕ ਤੁਸੀ ਸੁਣਾਓ।
ਵਧੀਆ ਜੀ ਵਧੀਆ ਹੋਰ ਜੀ ਘਰ ਬਾਰ ਸਭ ਵਧੀਆ ਜੀ।
ਹਾਂਜੀ ਬਸ ਠੀਕ ਵਧੀਆ। ਵਧੀਆ ਕਿਰਪਾ ਹੈ ਵਾਹਿਗੁਰੂ ਦੀ ਤੁਸੀ ਸੁਣਾਓ।
ਜੀ ਕਿਰਪਾ ਜੀ ਵਾਹਿਗੁਰੂ। ਜੀ ਸਭ ਠੀਕ ਠਾਕ ਹੈ ਜੀ। ਹੋਰ ਸੁਣਾਓ ਜੀ ਮੈਂ ਸੋਚਿਆ ਸੀ ਮੈਂ ਕਿਹਾ ਬੜੇ ਦਿਨ ਹੋ ਗਏ ਕੋਲ ਹੀ ਨਹੀਂ ਆਇਆ ਭੈਣ ਜੀ ਦਾ।
ਹਾਂਜੀ ਬਸ ਮੈਂ ਯਾਦ ਕਰ ਹੀ ਰਹੀ ਸੀ। ਮੈਂ ਕਿਹਾ ਕਰਨੀ ਆ ਹੁਨੇ ਡਿਨਰ ਹੋ ਰਿਹਾ ਸੀ ਮੈਂ ਕਿਹਾ ਚਲੋ ਡਿਨਰ ਤੋਂ ਬਾਅਦ ਕਰਨੀ ਆ ਕੋਲ ਤੇ ਮੈਂ ਕਿਹਾ ਪੁੱਛਾਂਗੀ ਹਾਂਜੀ।
ਹਾਂਜੀ ਹੋਰ ਡਿਨਰ ਡੁਨਰ ਅੱਛਾ ਕਰ ਰਹੇ ਹੋ ਹਜੇ।
ਹਾਂਜੀ ਨਹੀਂ ਹੋ ਗਿਆ ਹੁਣ
ਹੋ ਗਿਆ ਅੱਛਾ ਚਲੋ ਠੀਕ ਹੈ ਕੀ ਖਾਧਾ ਫਿਰ ਅੱਜ ਡਿਨਰ
ਅੱਜ ਅਸੀਂ ਬਣਾਇਆ ਉਹ ਅ ਗਰਮੀਆਂ ਦੀ ਸਗਾ ਤੋਂ ਪੱਤੇ ਹੁੰਦੇ ਆ ਜੋ ਪਤੋੜ ਨੀ ਹੁੰਦੇ ਪਤੋੜ
ਅੱਛਾ ਅੱਛਾ ਜੀ ਪਤੋੜ ਵਾਹ ਜੀ ਵਾਹ ਪਤੋੜ ਤੇ ਬੜੇ ਵਧੀਆ ਲੱਗਦੇ ਨੇ ਜੀ ਅੱਛਾ ਬਣਾ ਲੈਂਦੇ ਹੋ ਤੁਸੀਂ ਪਤੋੜ ਅੱਛਾ ਅੱਛਾ ਹਾਂ ਉਹ ਅਰਬੀ -ਅਰਬੀ ਦੇ ਪੱਤੇ ਹੁੰਦੇ ਨੇ ਜੀ, ਅਰਬੀ ਦੇ ਪੱਤੇ ਹੁੰਦੇ ਨੇ ਹਾਂ ਅਰਬੀ ਦੇ ਪੱਤੇ ਹੁੰਦੇ ਨੇ ਆ, ਉਹ ਬਨਾੰਦੇ ਸਾਡੇ ਸਾਡੇ ਮੰਮੀ ਜੀ, ਬਣਾੰਦੇ ਨੇ। ਤੇ ਕਾਫੀ ਟਾਈਮ ਹੋ ਗਿਆ, ਬਣਾਏ ਨੀ ਤੇ ਹੁਣ ਮੈਂ ਕਵਾਂਗਾ ਮੰਮੀ ਜੀ ਨੂੰ, ਵੈਸੇ ਤੁਸੀਂ ਕਿਵੇਂ ਬਨਾਂਦੇ ਓ ਜੀ।
ਅਸੀਂ ਉਹਹੀ ਪਹਿਲੇ, ਅਹ ਬੇਸ ਸਨੇ ਹਕੀ ਉਹਦੇ ਵਿੱਚ, ਸਰਸੋਂ ਦਾ ਤੇਲ ਸਾੜ ਕੇ, ਜਿਵੇਂ ਉਹਦੇ ਵਿੱਚ ਪਾ ਕੇ, ਉਹਦੇ ਵਿੱਚ ਪਾ ਦਿੰਨੇ ਆਂ, ਬੇਸਣ ਦੇ ਵਿੱਚ, ਫੇਰ ਸਾਰੇ ਮਸ ਅਦਰਕ, ਲਸਣ, ਔਰ ਹਰੀ ਮਿਰਚ ਦੀ ਪੇਸਟ ਬਨਾ ਲੈਂਨੇ ਆਂ।
ਠੀਕ ਹੈ ਜੀ। ਤੇ ਉਹ, ਉਹ ਪੇਸਟ ਜਿਹੜੀ ਐ ਮਤਲਬ, ਲਸਣ ਵਗੈਰਾ, ਅਦਰਕ ਇਹ ਨਾ ਵਹੀ ਨਾ ਕਰੇ ਤਾਂ ਕਰ ਕਿਉਂਕਿ, ਵਾਹੀ ਹੁੰਦੇ ਬੜੇ ਮੇਰੇ ਨਾ ਜੀ, ਵਾਈ ਹੁੰਦੇ ਨੇ, ਵਾਈ ਹੁੰਦੀ ਐ, ਹਾਂ ਉਹਦੇ ਕਰਕੇ ਹਾਂ, ਉਹਦੇ ਕਰਕੇ ਇਹ ਪਾਉਣਾ ਪੈਂਦਾ ਹੈਗਾ। ਨਹੀਂ ਠੀਕ ਹੈਗਾ ਗੱਲ, ਨੁਕਸਾਨ ਨਹੀਂ ਕਰਦਾ, ਇਹਨੇ ਵੀ ਅਜਵੈਨ ਵੀ ਅਜਵੈਨ ਵੀ ਠੀਕ ਹੈ, ਠੀਕ ਹੈ ਠੀਕ ਹੈ ਤੇ ਅੱਛਾ ਉਹ ਖਾਲੇ ਉਹਦੇ ਚ ਪਾ
ਬਸ ਫਿਰ ਨਮਕ, ਮਿਰਚ, ਹਲਦੀ, ਗਰਮ ਮ ਮਸਾਲਾ, ਅਮਚੂਰ ਪਾਊਡਰ। ਸਭ ਹਾਂਜੀ ਸਭ ਪਾ ਕੇ, ਉਹਨੂੰ ਅੱਛੀ ਤਰ੍ਹਾਂ ਬੀਟ ਪਾਨੀ ਜਿੰਨੀ ਜ਼ਿਆਦਾ ਪਾਨੀ ਨੀ ਹਾਂ ਨਾ ਮਤਲਬ ਗਾੜੀ-ਗਾੜੀ ਪੇਸਟ ਬਨਾੰਨੀਂ ਏ।
ਲੱਗ ਜਾਏ, ਠੀਕ ਹੈ, ਠੀਕ ਹੈ, ਮਤਲਬਹ ਟਾਈਟ ਵਗੈਰਾ ਉਹ ਬੇਸਨ ਟਾਈਟੱ, ਖ ਮਤਲਬ ਜਿਆਦਾ ਢਿੱਲਾ ਨੀ ਰੱਖਣਾ, ਹਾਂ ਜਿਆਦਾ ਢਿੱਲਾ ਵੀ ਰੱਖਣਾ ਜਿਆਦਾ ਹਾਂ, ਜ਼ਿਆਦਾ ਟਾਈਟ ਵੀ ਨ ਰੱਖਣਾ ਠੀਕ ਹੈ ਠੀਕ ਹੈ।
ਕਰਾਂਗੇ ਟੋਬਹਿ ਜਾਏਗਾ ਤਾਂ ਹਾਂ ਜਦ ਹਾਂ ਹਾਰਡ ਰੱਖ ਜਿਆਦਾ ਹਾਰਡ ਵੀ ਨੀ ਰੱਖਣਾ ਬਈ
ਠੀਕ ਹੈ ਜੀ, ਜ਼ਿਆਦਾ ਸੋਫਟ ਵੀ ਨੀ ਬਣੇ ਹਾਂ, ਠੀਕ ਹੈ ਜੀ ਅੱਛਾ ਉਹ ਫੇਿਰ ਬਣਾਣਾ ਮਤਲਬ
ਤੇ ਲਗਾਣਾ ਹੈ ਇੱਕ ਲੇਅਰ ਬੇਸਨ ਦੀ ਫੇਰ-ਫੇਰ ਉਸ ਫੇਰ ਉਸ ਤੋਂ ਛੋਟਾ ਪੱਤ ਤਾ ਲੈਣ ਨਾ
ਠੀਕ ਹੈ ਜੀ।
ਛੇ ਸੱਤ ਪੱਤੇ ਲੱਗ ਜਾਂਦੇ ਨੇ ਇੱਕ ਮਤਲਬ ਇੱਕ ਰੋਲ ਬਣਾਣ ਚ ਨਾ ਸੱਤ ਪੱਤੇ ਲੱਗ ਜਾਂਦੇ ਨੇ ਸੱਤ, ਸੱਤ-ਅੱਠ ਪੱਤੇ ਲੱਗ ਜਾਂਦੇ। ਹਾਂਜੀ--ਹਾਂਜੀ। ਬਸ ਫੇਰ ਉਹਨੂੰ ਰੋਲ ਕਰਦੇ ਨੇ ਉਹਦੇ ਉੱਪਰ ਅੱਛੀ ਤਰ੍ਹਾਂ ਟਾਈਟ ਕਰਕੇ ਰੋਗਲ ਕਰ ਦੇਣਾ ਔਰ ਉੱਪਰ ਧਾਗਾ ਲਪੇਟ ਧਾਗੇ ਬਈ ਖੁੱਲੇ ਨਾ ਇਸੇ ਤਰ੍ਹਾਂ ਮਤਲਬ ਸਾਰੇ ਪੱਤੇ ਕਰਕੇ ਰੋਲ ਬਣਾ ਲੈਂਏ ਆ ਬਸ ਫਿਰ ਅਸੀਂ ਕੋ ਕੁੱਕਰ ਵਿੱਚ ਯਾਂ ਅਗਰ ਤੁਹਾਡੇ ਕੋਲ ਸਟੀਮ ਵਾਲੀ ਉਹ ਹੈਗੀ ਹੈ ਪਲੇਟ ਉਹ ਲਗਾ ਲੋ ਨੀ ਤੇ ਫੇਰ ਦੂਸਰਾ ਦੇਸੀ ਜੁਵਾੜ ਐ। ਚਮਚ ਵਗੈਰਾ ਲਗਾ ਲਈ ਦੇ ਨੇ ਨੀਚੇ ਸਟੀਮ ਨਾਲ ਪੱਕਦੇ ਆ ਨਾ ਐ। ਹਾਂ, ਹਾਂਜੀ-ਹਾਂਜੀ ਕੁੱਕਰ ਵਿੱਚ ਤੁਸੀਂ ਪਹਿਲੇ ਨੀਚੇ ਚ ਅਗਰ ਤੁਹਾਡੇ ਕੋਲ ਪਲੇਟ ਹੈ। ਹੈਗੀ ਏ।
ਅਹ ਸਟੀਮ ਦੇਣਦੇ ਆ ਹਾਂਜੀ।
ਹਾਂ ਉਹ ਲਗਾ ਲੋ ਅਗਰ ਨਹੀਂ ਹੈ। ਅੱਸੀ ਤੇ ਫੇਰ ਚਮਚ ਲਗਾ ਲੈਦ
ਅੱਛਾ-ਅੱਛਾ। ਠੀਕ ਹੈ, ਠੀਕ ਹੈ ਚਮਚ ਕਰੋਸ ਕਰਕੇ ਉਹਦੇ ੳ
ਹ-ਹਾਂ ਬਸ ਫੇਰ ਪਾਣੀ ਪਾ ਦਿੰਦੇ ਇੱਕ ਗਿਲਾਸ। ਜਿੰਨਾ ਮਤਲਬ ਡਿਪ ਮਤਲਬ ਅਹ ਹੋਏ ਨਾ
ਅੱਛਾ ਪੱਤਿਆਂ ਨੂੰ ਤੇ ਉਹਦਾ ਭਾਵ ਬਣ ਕੇ ਉਹਦੇ ਵਿੱਚ ਚਲੋ।
ਬੱਸ ਉਹਨੂੰ ਬੰਦ ਕਰਕੇ ਉਹਨੂੰ ਸਲੋ ਹਾਂਜੀ ਸ ਸਲੋ ਤੇ ਰੱਖਦੇ ਨਾ ਇਹਨੂੰ ਹਾਂ ਇੱਕ ਦੋ ਸੀਟੀ ਆ ਜੇ ਨਾ ਫਿਰ ਸਲੋਅ ਕਰ ਦੋ, ਫਿਰ ਹਲਕੀ ਸੇਕ ਤੇ ਪਕਾ ਦੋ ਫਿਰ ਹਾਂਜੀ ਜਦੋਂ ਤੁਹਾਨੂੰ ਲੱਗੇ ਕਿ ਹੁਣ ਪਾਣੀ ਖ਼ਤਮ ਨਾ ਹੋ ਜੇ। ਪਾਣੀ ਖਤਮ ਨੀ ਹੋਣਾ ਚਾਹੀਦਾ ਨਹੀਂ ਤੇ ਫਿਰ ਜਲ ਜਾਂਦਾ। ਨਾ ਹਾਂ ਤੇ ਮਤਲਬ ਜਿਨਾ ਅੰਦਾਜ਼ੇ ਨਾਲ ਹਾਂ ਫੇਰ ਬੰਦ ਕਰਕੇ ਫੇਰ ਦੇਖ ਲਾਂਗੇ ਅਸੀ ਫੇਰ ਉਹਦੀ ਸਾਈਡ ਸਾਈਡ ਉਲਟੀ ਕਰ ਦਾਂ ਇੱਕ ਸਾਈਡ ਤੋਂ ਪੱਕ ਜਾਂਦੇ ਆ ਨਾ ਫੇਰ ਦੂਸਰੀ ਸਾਈਡ ਉਲਟੀ ਪਲਟੀ ਪਟਾ ਦਾਂਗੇ ਥੋੜੇ ਫੇਰ ਦੁਬਾਰਾ ਪਾਣੀ ਪਾ ਕੇ ਫਿਰ ਫਰ ਦੁਬਾਰਾ ਸਟੀਮ ਤਰ੍ਹਾਂ ਹਾਂਜੀ ਦੂਸਰੀ ਸਾਈਡ ਪਕਾ ਵਾਸਤੇ ਹਾਂਜੀ ਬਸ ਫਿਰ ਉਹਨੂੰ
ਅੱਛਾ ਤੇ ਫੇਰ ਉਸ ਤੋਂ ਬਾਅਦ ਉਹਨੂੰ ਮਤਲਬ ਮਤਲਬ ਇਵੇਂ ਖਾਲੋ ਜਾਂ ਤਲਣਾ ਪੈਂਦਾ।
ਹਾਂਜੀ ਉਹ ਆਪਣੀ ਆਪਣੀ ਵਿਸ਼ ਹੈਗੀ ਆ ਅੱਜ ਕੱਲ੍ਹ ਫਰਾਈਡ ਵੈਸੇ ਘੱਟ ਹੀ ਖਾਂਦੇ ਨੇ। ਫੇਰ ਅੱਸੀਂ ਤੇ ਏਅਰ ਫਰਾਈਅਰ ਚ ਹੀ। ਕਰ ਲੈਂਣੇ ਹਾਂ।
ਅੱਛਾ ਏਅਰ ਫਰਾਈ ਅੱਛਾ ਏਅਰ ਫਰਾਈ ਥੋੜਾ ਤੇਲ ਕੱਟ ਲੱਗਦਾ ਨਾ ਮਤਲਬ ਆਈ ਮੇਨ ਮਤਲਬ ਉਹਦੇ ਚ ਤੇਲ ਬਸ਼ਿੰਗ
ਬਰਸ਼ਿੰਗ ਕਰਨੀ ਹਲਕੀ ਜੀ ਅੱਜ ਕੱਲ ਬੱਚੇ ਜਿਆਦਾ ਕੋਂਸ਼ੀਅਸ ਹੋ ਗਏ ਨਾ ਹੈਲਥ ਨੂੰ ਤੇ ਉਹ ਫੇਰ ਨਹੀਂ ਖਾਂਦੇ। ਹਾਂ ਫਰਾਡ ਚੀਜ਼ਾਂ ਅਵਇਡ ਕਰਦੇ
ਅਵੋਇਡ ਕਰਦੇ ਨੇ ਨਾਲੇ ਮੇਰੇ ਹਿਸਾਬ ਨਾਲ ਜਿਹੜੀ ਇਹ ਚੀਜ਼ ਤੁਸੀਂ ਦੱਸਦੇ ਹੋ ਬਣਾਣ ਵਾਲੀ ਹੈ ਮੇਰੇ ਖਿਆਲ ਬਾਜ਼ਾਰ ਨਹੀਂ ਮਿਲਦੀ ਹੈਗੀ। ਕੋਈ ਰੇਅਰ ਦੀ ਮੇਰੇ ਖਿਆਲ ਬਣਾਦਾ ਹੋਏਗਾ ਬੜੀ ਮੁਸ਼ਕਲ ਹੀ ਮਿਲਦੀ ਹੈ ਤੇ
ਪੰਜਾਬ ਸਾਈਡ ਵਿੱਚ ਹੋ ਸਕਦਾ। ਮਿਲਦੀ ਹੋਏ।
ਹਾਂ ਬਾਕੀ ਇੱਧਰਲੇ ਪਾਸੇ ਨਹੀਂ ਮਿਲਦੀ ਉਹਨੂੰ ਬਾਕੀ ਆਹੀ ਇਹ ਕਿ ਵੀ ਆਮ ਨਹੀਂ ਮਿਲਦੀ ਹੈਗੀ ਇਹ ਤੇ ਗੱਲ ਸਹੀ ਹੈਗੀ ਬਾਕੀ ਕਿ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਇਹ ਚੀਜ਼ਾਂ ਪੁਰਾਣੇ ਬਜ਼ੁਰਗਾਂ ਕੋਲ ਹੀ ਹੈਗਾ ਸੀ ਇਹ ਨੁਕਸੇ ਨਹੀਂ ਲੇਕਿਨ ਅੱਜ ਕੱਲ੍ਹ ਦੇ ਬੱਚਿਆਂ ਨੂੰ
ਹਾਂ ਇਹ ਵੀ ਅਸੀਂ ਬਣਾ ਰਹੇ ਹ ਨਹੀਂ ਮੈਂ ਮੇਰੀ ਬੇਟੀ ਨੂੰ ਸ਼ੌਕ ਹੈ। ਉਹਨੇਹ ਮੈਂ ਉਹਨੂੰ ਕਹਿੰਦੀ ਮੈਂ ਮੰਮੀ ਮੈਂ ਬਣਾਉਂਗੀ ਸ਼ੌਕ ਆਦਾ ਬੱਚਿਆ ਨੂੰ ਦੇਖ ਕੇ ਵੈਸੇ ਤਾਂ ਬੱਚਿਆਂ ਨੂੰ ਸਿਖਿਆ ਆਣਾ ਚਾਹੀਦਾ। ਵਾਰੀ ਬੇਟੀ ਨੇ ਸਿੱਖੇ ਨੇ ਅੱਜ
ਨਹੀਂ ਅੱਛਾ ਅੱਛਾ ਵੈਸੇ ਹੋਣਾ ਚਾਹੀਦਾ ਕਿਉਂਕਿ ਸਾਡੇ ਮੰਮੀ ਬਣਾਉਂਦੇ ਨੇ ਤੇ ਅੱਗੋਂ ਮਤਲਬ ਸਾਡੇ ਵਾਈਫ ਹੋ ਰਹੀ ਉਹਨਾਂ ਨੂੰ ਨੀ ਪਤਾ ਹੈਗਾ ਉਹ ਮਤਲਬ ਬਣਾਉਂਦੇ ਹੈਗੇ ਪਰ ਉਹ ਚੀਜ਼ਾਂ ਨੀ ਪਤਾ ਜਿਵੇਂ ਤੁਂ ਤੁਸੀਂ ਮਸਾਲੇ ਦੱਸੇ ਨੇ ਨਾ ਇਹ ਮਸਾਲੇ ਮਸੂਲੇ ਕਰਕੇ ਫਿਰ ਉਹਨੂੰ ਰੋਲ ਬਣਾਉਣਾ ਹੈ ਬੜੀ ਮਿਹਨਤ ਦਾ ਕ
ਬੜੀ ਮਿਹਨਤ ਹਮ ਮਿਹਨਤ ਬਹੁਤ ਇਹਦੇ ਚ ਪਹਿਲੇ ਤੇ ਅਸੀਂ ਤਲ ਤਲ ਕੇ ਖਾਂਦੇ ਸੀ ਉਹ ਤੇ ਡਬਲ ਮਿਹਨਤ ਜਾਂਦੀ ਸੀ ਹੁਣ ਏਅਰ ਫਰਾਇਰ ਚ ਪਾਦੋ ਤੇ ਜਰਾ ਉਹ ਤਲਣ ਦਾ ਕੰਮ
ਹਾਂ ਉਹ ਅੱਜ ਕੱਲ੍ਹ ਉਹ ਆ ਰਿਹਾ ਨਾ ਜੀ ਏਅਰ ਫੇਅਰ ਦਾ ਉਹ ਫਿਲਪ ਸਿਧਾਂਤ ਹੈਗਾ ਉਹ ਬੜਾ ਵਧੀਆ ਹੈਗਾ ਉਹਦੇ ਤੁਸੀਂ ਜੋ ਮਰਜ਼ੀ ਪਾਓ ਬੜਾ
ਹਾਂ ਬੜੇ ਅੱਛੇ ਕ੍ਰਿਸਪੀ ਬਣ ਗਏ ਨੇ ਉਹਦੇ ਚ ਵੀ ਬਹੁਤ ਅੱਛੇ ਕ੍ਰਿਸਪੀ ਬਣ ਗਏ ਨੇ ਬਣ ਜਾਂਦੇ ਨੇ
ਜਿਹੜੇ ਨੇ ਉਹ ਤਵੇ ਤੇ ਹੀ ਕਰਦੇ ਹੁੰਦੇ ਸਨ ਬਈ
ਹਾਂਜੀ ਅਸੀਂ ਵੀ ਤਵੇ ਤੇ ਹੀ ਕਰਦੇ ਸੀ ਇਹ ਹੁਣ ਏਅਰ ਫਰਾਰ ਤੇ ਹੋਣ ਹੀਈ ਆਏ ਨੇ ਪਹਿਲੇਾਂ ਤੇ ਅਸੀਂ ਵੀ ਤਵੇ ਤੇ ਕਰ ਕਈ ਲੋਕ ਤਾਂ ਡੀਪ ਫਰਾਈ ਕਰ ਲੈਂਦੇ ਸੀ ਜਲਦੀ ਕੰਮ ਕਰਨ ਵਾਸਤੇ
ਤੇਲ ਜ਼ਿਆਦਾ
ਤੇਲ ਜਿਆਦਾ ਹੋ ਜਾਂਦਾ ਨਾਲੇ ਜਲਦੀ ਕੰਮ ਕਰਨ ਵਾਸਤੇ ਡੀਪ ਫਰਾਈ ਕਰ ਲੈਂਦੇ ਨੇ ਕਈ ਲੋਕ ਪਰ ਅਸੀਂ ਤੇ ਵੈਸੇ ਤਵੇ ਤੇ ਸ਼ੈਲੋ ਫਰਾਈ, ਕਰਦੇ ਸੀ ਪਹਿਲੇ।
ਹਾਂ, ਸ਼ੈਲੋ ਫਰਾਈ ਹੁੰਦੇ। ਉਹ ਵੀ ਠੀਕ ਰਹਿੰਦਾ ਹੈਗਾ, ਉਹ ਠੀਕ ਰਹਿੰਦਾ ਹੈਗਾ, ਨਾਲੇ ਉਹ ਜ਼ਿਆਦਾ ਵੀ ਉਹਦੇ, ਚ ਵੀ ਕ੍ਰਿਸਪੀ ਹੋ ਜਾਂਦੇ ਨੇ।
ਹਾਂ, ਉਹ ਵੀ ਕ੍ਰਿਸਪੀ ਹੋ ਜਾਂਦੇ ਨੇ, ਜਿੰਨੀ ਦੇਰ ਕ੍ਰਿਸਪ ਹਾਂ, ਕ ਕ੍ਰਿਸਪੀ ਤੇ ਅੱਛੇ ਲੱਗਦੇ ਨੇ, ਜ਼ਿਆਦਾ ਕ੍ਰਿਸਪੀ ਅੱਛੇ ਲੱਗਦੇ ਨੇ।
ਮੇਨ ਸਵਾਦ ਤੇ, ਇਹਦੇ ਵਿੱਚ ਮਸਾਲਿਆਂ ਦਾ ਉਹਦਾ ਹੈਗਾ, ਜਿਹੜੇ ਕੀ ਕਹਿੰਦੇ ਨੇ ਉਹ ਨੂੰ? ਬੇਸਣ ਦਾ, ਹਸਨ ਲਸਣ ਤੇ, ਹਾਂਜੀ, ਹਾਂਜੀ! ਉਹਦਾ ਹੀ ਸਵਾਦ ਹੈਗਾ ਮੇਨ ਤੇ। ਉਹਦੇ ਨਾਲ ਹੀ ਜ਼ਿਆਦਾ ਚੱਲਦਾ ਹੈਗਾ। ਹਾਂ, ਚਲੋ ਵ ਗੱਲ ਜੀ, ਤੁਸੀਂ, ਹਾਂ! ਨੁਕਸਾਨ ਨ ਕਰੇ। ਬੜੇ ਵਧੀਆ, ਮੈਂ ਰ ਵੀ, ਮੈਂ ਵੀ ਦੇਖ, ਕਹਾਂਗਾ ਮਦਰ ਨੂੰ ਮੈਂ ਕਿਹਾ ਵੀ ਤੁਸੀਂ ਦੁਬਾਰਾ ਖਵਾਓ, ਉਹ ਬਣਾਉਦੇ ਨੇ ਉਹੁ ਨੇ, ਉਹ ਮਸਾਲੇ ਜਿਹੜੇ ਨੇ ਨਾ ਸਾਡੇ ਮਦਰ ਜਿਹੜੇ ਬਨਾਂਨਦੇ ਨੇ, ਉਹ ਵੀ ਟੀਮ ਹੀ ਕਰਦੇ ਨੇ, ਲੇਕਿਨ ਮਤਲਬ, ਉਹਦੇ ਵਿੱਚ, ਮਸਾਲੇ ਜਿਹੜੇ ਤੁਸੀਂ ਪਾਂਦੇ ਹੋ ਨਾ, ਐਕਸਟਰਾ ਮਸਾਲੇ ਜਿਹੜੇ ਨੇ, ਉਹ ਬੜੇ ਵਧੀਆ, ਜਿੰਨਾ ਵਹੀ ਨਹੀਂ ਕਰਦੇ ਅੰਦਰ।
ਹਾਂਜੀ, ਹਾਂਜੀ, ਹਾਂਜੀ! ਇਹ ਤੇ ਮਸਟ, ਅਸੀਂ ਤੇ, ਹਾਂ! ਇਹ ਤੇ ਅਸੀਂ ਅਗਰ, ਅਦਰਕ, ਲਸਣ ਔਰ ੀ ਨਾ ਆਏ, ਅਸੀਂ ਤੇ ਬਣਾਉਂਦਾ ਹੀ ਨੀ ਇਹਦੇ ਬਗੈਰ ਤੇ। ਰੋਕ ਦੇਨਾ ਆਹ ਜਬ ਲੈ ਕੇ ਆਵਾਂਗੇ, ਫੇਰ ਬਣਾਵਾਂਗੇ।
ਹਮ! ਨਹੀਂ ਨਾਲੇ ਨਾ, ਬੰਦੇ ਹੀ ਨੀ ਹੈਗੇ, ਨਾਲੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਨਾ ਕਿ
ਜਿਂਵੇ, ਲਸਨ ਖਾਂਦੇ ਹੈਗੇ, ਤੇ ਉਹ ਹਿੰਗ ਵੀ ਪਾ ਸਕ। ਨੇ ਕਈ ਲੋਕਾਂ ਨੂੰ, ਅੱਛਾ ਨੀ ਲੱਗ
ਹਮ, ਹਮ, ਹਮ! ਲਸਨ ਅਚਛਾ ਨੀ, ਲਗਦਾ ਕਾਇਆ ਨੂੰ ਪਰ ਹੀਂਗ ਪਾ ਲੈਂਦੇ ਨੇ। ਹਾਂ ਹੀਂਗ ਵੀ ਠੀਕ ਰਹਿੰਦੀ ਹੈਗੀ ਹੈ, ਮੇਨ ਤੇ ਵਾਹੀ ਦੇ ਕਰਕੇ ਹੁੰਦਾ ਨਾ, ਪੱਤੇ ਬੜੇ ਹੁੰਦੇ ਨੇ, ਨਾ।
ਹਾਂ! ਉਹੀ ਨਾ ਅਗਰ, ਜੇ ਕਈ ਲੋਕ, ਲੈਹਸਨ ਨੀ ਖਾਂਦੇ ਜਿਵੇਂ, ਤਾਂ ਉਹ, ਫਿਰ ਹਿੰਗ ਵ
ਹੀਂਗ ਪਾ ਦਿੰਦੇ ਨੇ ਹਾਂ ਬਸ ਨਾਲੇ ਸਭ ਤੋਂ ਵੱਡੀ ਗੱਲ ਇਹ ਹੀਂਗ ਲਸਣ ਅਦਰਕ ਜਿਹੜੇ ਨੇ ਸਭ ਤੋਂ ਵਧੀਆ ਸਰੀਰ ਸਭ ਤੋਂ ਅੱਛੇ ਹੈਗੇ ਨੇ ਕੋਈ ਮਾੜੀ ਗੱਲ ਨੀ ਆ ਬਹੋਤ ਵਧੀਆ ਰਹਿੰਦਾ ਸਰੀਰ ਵਾਸਤੇ ਤੇ ਬਹੁਤ ਵਧੀਆਹਿੰ
ਤੇ ਬਹੁਤ ਅੱਛੀ ਚੀਜ਼ ਹੈ ਸਭ ਦੇਖੋ ਫੇਸ ਬੇਸਨ ਵੀ ਅਛੀ ਫਾਇਦੇ ਵਾਲੀ ਚੀਜ਼ ਪੱਤੇ ਵੀ ਹਰੇ ਹਰੀ ਸਬਜ਼ੀ ਆ ਗਈ
ਬਿਲਕੁਲੁ ਚਲੋ ਮਤਲਬ ਰਾਤੀ ਰਾਤੀ ਤੁਸੀਂ ਅੱਜ ਮਤਲਬ ਅੱਛੀ ਉਹ
ਹਾਂ ਨਾਲ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਬਣਾਈ ਨਾਲ ਪੱਤੇ ਮੂੰਗੀ ਦੀ ਦਾਲ ਨਾਲ ਬਹੁਤ ਸਵਾਦ ਲੱਗਦੇ ਨੇ
ਨਾਲ ਦਾਲ ਤੇ ਨਾਲ ਕੁਰ ਕੁਰੇ ਪੱਤੇ ਪਕੌੜਿਆਂ ਆਕਣ ਪਕੌੜੇ ਆਕਣ ਹਾਂ ਵਧੀਆ ਹੈਲਥੀ ਵਧੀਆ ਚਲ ਵਧੀਆ ਗੱਲ ਏ ਜੀ ਕਰਾਂਗੇ ਟਰਾਈ ਵੀ ਅਸੀਂ ਹੋਰ ਸੁਣਾਓ ਜੀ ਮੈਂ ਏਦ ਕੀ ਕਰਾਂਗੇ ਅਸੀਂ ਵੀ ਟਰਾਈ ਕਰਨੇ ਆਂ ਪੁੱਛਾਂਗਾ ਮੈਂ ਅੱਜ ਮਦਰ ਨੂੰ ਕਰਾਂਗਾ ਗੱਲ
ਹਾਂ ਹੁਣ ਤੇ ਗਰਮੀ ਆ ਗਈ ਹੁਣ ਸਾਡੇ ਤੇ ਆਪਣੇ ਆਪ ਹੀ ਲੈਦੇ ਨੇ ਇੱਕ ਹਫ਼ਤਾ ਮੈਂ ਬੋਲਾਂਗੀ ਇੰਨੀ ਵਾਰ ਵਾਰ ਨਾ ਲਿਆਓ ਬਨਾਨ ਚ ਮਿਹਨਤ ਲੱਗਦੀ ਏ ਦਾ ਹਫ਼ਤਾ ਨਿਕਲੇ ਹਫ਼ਤਾ ਨਿਕਲੇਗਾ ਪੰਜ ਛੇ ਦਿਨ ਨਿਕਲੇਗੇ ਫੇਰ ਪੱਤੇ ਲੈ ਆਏਂਗੇ ਪੰਜ ਨਿਕਲਲੇਗੇ ਫਿਰ ਪੱਤੇ ਲਿਆ
ਚਲੋ ਵਧੀਆ ਤੁਸੀਂ ਸਵਾਦ ਬਣਾਂਦੇ ਹੋ ਤੇ ਫਿਰ ਤਾਂ ਹੀ ਲਿਆਂਦੇ ਹੋਣੇ ਨੇ
ਸ਼ੌਕ ਹੈਗਾ ਬਹੁਤ ਹਾਂਜੀ ਠੀਕ ਏ ਠੀਕ ਏ ਹਾਂਜੀ ਹਾਂਜੀ ਠੀਕ ਹਏ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ